ਹਾਂਜੀ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
ਹੋਰ ਕਿੱਦਾਂ?
ਬਸ ਜੀ, ਠੀਕ ਜੀ, ਤੁਸੀਂ ਸੁਣਾਓ।
ਵਧੀਆ ਜੀ ਵਧੀਆ, ਹੋਰ ਘਰ ਪਰਿਵਾਰ ਕਿੱਦਾਂ ਤੁਹਾਡੇ?
ਬਸ ਜੀ ਸਭ ਠੀਕ ਠਾਕ, ਤੁਸੀਂ ਸੁਣਾਓ ਤੁਹਾਡੇ ਘਰ ਪਰਿਵਾਰ ਸਭ ਠੀਕ ਹੈ।
ਹਾਂਜੀ- ਹਾਂਜੀ, ਵਧੀਆ ਵਧੀਆ ਮੈਂ ਆਪਣਾ ਤੁਹਾਡਾ ਬੜੇ ਟਾਈਮ ਬਾਅਦ ਨੰਬਰ ਮਿਲਿਆ ਮੈਂ ਮੈੰ ਕਿਹਾ ਚਲੋ ਤੁਹਾਨੂੰ ਕਾਲ ਕਰਾਂ, ਇੱਕ ਟੋਪਿਕ ਡਿਸਕਸ਼ਨ ਕਰਨਾ ਸੀ ਮੈਂ ਕਿਹਾ ਐਕਸਰਸਾਈਜ਼ ਐਂਡ ਫਿਟਨਸ ਦਾ ਟੋਪਿਕ ਡਿਸਕਸ਼ਨ ਕਰਨਾ ਸੀ ਮੈਂ ਕਿਹਾ ਚਲੋ ਤੁਹਾਨੂੰ ਕਾਲ ਕਰਦਾ, ਕਿਉਂਕਿ ਪਤਾ ਕੀ ਹੈ, ਅੱਜ ਕੱਲ ਨਾ ਦੇਖੋ ਜਿਹੜਾ ਜਿਹੜਾ ਯੂਥ ਹੈ, ਅੱਜ ਕੱਲ੍ਹ ਦਾ, ਉਹ ਨਾ ਕਾਫੀ ਮਤਲਬ ਆਪਣਾ ਸਲੀਪੀ ਕਾਫੀ ਅਨਹੈਲਦੀ ਵਗੈਰਾ ਜਿਹਾ ਹੋ ਗਿਆ, ਕਿਉਂਕਿ ਜੇ ਖੋ ਪਹਿਲੇ ਟਾਈਮ ਦੇ ਜਿਹੜੇ ਬੰਦੇ ਸੀ ਉਹਨਾਂ ਦਾ ਆਪਣਾ ਐਕਸਰਸਾਈਜ਼ ਵਗੈਰਾ ਕੁਝ ਮੰਨ ਲਓ, ਕਿਸੇ ਦੀ ਪਹਿਲੇ ਟਾਈਮ ਚ ਐ ਕਿ ਬੰਦੇ ਦੀ ਹੋਬੀ ਵੀ ਹੁੰਦੀ ਸੀ, ਉਹਨੂੰ ਇਹ ਆ ਕਿ ਬਈ ਆਪਣਾ ਐਕਸਰਸਾਈਜ਼ ਕਰਕੇ ਮੈਂ ਆਪਣਾ ਫਿਟ ਰਹਾਂਗਾ ਅੱਜ ਕੱਲ੍ਹ ਦੇ ਬੰਦੇ ਨੂੰ ਏ ਆ, ਆਪਣਾ ਤੁਸੀਂ ਇੱਕ ਸਹੀ । ਕਰਾਾਲੋ ਉਹ ਯਾਰ ਮੇਰੇ ਤੇ, ਯਾਰ ਮੇਰਾ ਮਨ ਨਹੀਂ ਕਰ ਰਿਹਾ, ਮੇਰੀ ਕਮਰ ਦਰਦ ਕਰ ਯਾਰ ਮੇਰੀ ਪਤਾ ਨੀ, ਮੇਰੇ ਪੈਰ ਦਰਦ ਕਰ ਰਿਹਾ, ਐਕਸਰਸਾਈਜ਼ ਕਰਕੇ ਮੇਰੀ ਬੋਡੀ ਪੂਰਾ ਪੇਨ- ਕਰ ਰਹੀ ਹੈ। ਹੋਰ ਆਪਣਾ, ਉਹਨਾਂ ਨੂੰ ਇਹ ਆ ਕਿ ਬਈ ਬੈਠੇ ਬੈਠੇ ਬਿਠਾਏ, ਆਪਣਾ ਫੋਨ ਵਗੈਰਾ ਦਾ ਖਾ ਦੋ ਕਿਉੰਕਿ, ਅੱਜਕਲ ਦੀ ਜਿਹੜੀ ਟੈਕਨੋਲੋਜੀ ਦਾ ਬੰਦੇ ਦਾ ਧਿਆਨ ਉਹਨਾਂ ਵੱਲ ਹੀ ਚਲਾ ਗਿਆ ਹੁਣ ਮੰਨ ਲਓ ਮੰਨ ਲਓ ਕਿਸੇ ਨੇ, ਨਾਲ ਆਪਣਾ ਪਹਿਲੇ ਏ ਕਿ ਬੰਦੇ ਆਪਣਾ, ਗਰਾਊਂਡ ਵਗੈਰਾ ਜਾਂਦੇ ਸੀ। ਆਪਣਾ ਗੇਮ, ਕੋਈ ਗੇਮ ਵਗੈਰਾ ਖੇਲਦੇ ਸੀ ਕ੍ਰਿਕਟ ਵਗੈਰਾ, ਕੋਈ ਮੰਨ ਲਓ ਕੁਛ ਵੀ ਬੈਡਮਿੰਟਨ ਖੇਡਦਾ ਸੀ, ਕੋਈ ਟੇਬਲ ਟੈਨਿਸ ਵਗੈਰਾ ਖੇਡਦਾ ਸੀ। ਕਿਉਂਕਿ, ਬੰਦੇ ਨੂੰ ਇੱਕ ਸ਼ੌਕ ਹੁੰਦਾ ਸੀ। ਪਹਿਲੇ ਜਿਮਨੈਸਟਿਕ ਵਗੈਰਾ ਕਰਦੇ ਸੀ ਲੋਕ, ਅੱਜ ਕੱਲ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਇਹਨਾਂ ਨੂੰ ਇਹ ਹੈ ਕਿ, ਬਈ ਹਾਂ ਫੋਨ ਦੇ ਦੋ। ਫੋਨ ਚ ਗੇਮ ਖੇਲ ਲੈਂਦੇ ਹਾਂ ਆਪਾਂ, ਕਿਉਂਕਿ ਨਿ ਨਿਊ, ਨਿਊ ਗੇਮ ਸਾਰੇ ਬੈਟਲ ਗਰਾਊਂਡਸ ਗੇਮ ਅੱਜ- ਕੱਲ੍ਹ ਦਾ ਜਿਹੜਾ ਯੂਥ ਐ, ਮੇਰੇ ਖ਼ਿਆਲ ਚ ਜ਼ਿਆਦਾ ਉਹਨਾਂ ਤਰਫ ਈ ਜਾ ਰਿਹਾ। ਆਪਣਾ ਇਹ ਆ ਕਿ ਬਈ ਫੋਨ ਜਿਆਦਾ ਦਾ ਯੂਜ ਕਰਿਆ ਗੇਮ ਜ਼ਿਆਦਾ ਯੂਜ ਕਰੇਗਾ ਦੇਖੋ ਆਪਣਾ ਇੱਕ ਕੋਂਟੈਕਟ ਉਹਦਾ ਜਿਹੜਾ ਆਈ ਕੋਂਟੈਕਟ ਉਹ ਆਪਣਾ ਜ਼ਿਆਦਾ ਮੋਬਾਇਲ ਤਰਫ ਹੀ ਹੋਏਗਾ ਜਿਹੜੀ ਉਹ ਇਜੀ ਫੋਨ ਦੀਆਂ ਰੇਜਿਸ ਹੈਗੀਆਂ ਉਹ ਆਪਣਾ ਕਿਉਂਕਿ ਦੇਖੋ ਅਗਰ ਬਰਾਈਟਨੈਸ ਵੀ ਬੰਦਾ ਪੂਰੀ ਕਰਕੇ ਦੇਖਦਾ ਐ ਉਹ ਆਪਣਾ ਜਿਹੜੀ ਰੇਜਿਸ ਹੈ ਉਹ ਆਈਜ਼ ਤੇ ਇੰਨਾ ਇਫੈਕਟ ਪਾ ਰਹੀਆਂ, ਉਹਨੂੰ ਉਹਨੂੰ ਦੋ ਦਿਨ ਆਣ ਮਤਲਬ ਬਹੁਤ ਜਲਦੀ ਫੇਰ ਉਹਨੂੰ ਸਪੈਕਸ ਲੱਗ ਜਾਂਦੀ ਆ। ਹੋਰ ਆਪਣਾ ਇਹ ਆ ਕਿ ਬਈ ਬੰਦਾ ਆਪਣਾ ਅਨਹੈਲਦੀ ਵੀ ਰਹਿੰਦਾ। ਕਿਉਂਕਿ ਉਹ ਦਾ ਧਿਆਨ ਤਾ ਮਾਇੰਡ ਉਹਦਾ ਇੰਨਾ ਹੁੰਦਾ ਫੋਨ ਜੇ ਕੀਵਨ ਪਤਾ ਨੀ ਆ, ਮੇਰੇ ਆਸੇ-ਪਾਸੇ ਕੀ ਹੋ ਰਿਹਾ? ਉਹਦੀ ਮੰਮੀ ਆਵਾਜ਼ ਉਹਨੂੰ ਪਤਾ ਹੀ ਨਹੀਂ
ਉਹਦਾ ਅਗਰ ਸਰੀਰ ਚੁਸਤ ਹੋਏਗਾ ਤੇ ਤਾਂ ਉਹ ਮਤਲਬ ਆਪਣੇ ਆਪ ਨੂੰ ਠੀਕ ਰੱਖ ਸਕਦਾ ਏ। ਇਹਦਾ ਦਿਮਾਗ ਹੀ ਸਾਰਾ ਦਿਨ ਮੋਬਾਇਲਾਂ ਚ ਲੱਗਿਆ ਰਹਿਣਾ ਐ। ਸਰੀਰ ਕੀ ਕਰੇਗਾ, ਸਰੀਰ ਨੂੰ ਤਾਂ ਆਪਾਂ ਚਲਾਣਾ ਨੀ ਇਕੱਲਾ ਦਿਮਾਗ ਈ ਘੁਮਾਣਾ ਬੈਠੇ- ਬੈਠੇ ਦੇਖੋ ਮੋਟਾਪਾ ਆ ਰਿਹਾ। ਬੈਠੇ-ਬੈਠੇ ਸੌ ਬਿਮਾਰੀਆਂ ਲੱਗ ਰਹੀਆਂ ਕੀ ਬੀ ਪੀ ਦੀ, ਸ਼ੂਗਰ ਦੀ, ਹਾਈਪਰਟੈਸ਼ਨ, ਪਤਾ ਨੀ ਕੀ ਕਈ ਲੋਕ ਤਾਂ ਆਪਣੇ ਆਪ ਨੂੰ ਲੈ ਇਹ ਨਹੀਂ ਏ ਕਿ ਮੋਬਾਇਲਾਂ ਤੇ ਵਧੀਆ ਚੀਜ਼ਾਂ ਨਹੀਂ ਆਂਦੀਆਂ ਦੇਖੋ, ਇੱਥੇ ਵੀ ਜੁੰਬਾ ਦੀ ਕਲਾਸਿਸ ਲੱਗਦੀਆਂ, ਇਹਦੇ ਇੱਥੇ ਵੀ ਯੋਗਾ ਦੀ ਕਲਾਸਿਸ ਲੱਗਦੀਆ, ਸਭ ਕੁੱਛ ਲੱਗਦੀਆਂ ਪਰ ਬੰਦੇ ਨੇ ਆਪ ਆਪਣੇ ਆਪ ਨੂੰ ਹੀ ਇਸ ਤਰ੍ਹਾਂ ਦਾ ਬਣਾ ਲਿਆ, ਅਗਰ ਤੁਸੀਂ ਮੇਰੇ ਹਿਸਾਬ ਨਾਲ ਅਗਰ ਬਾਹਰ ਨਹੀਂ ਜਾ ਸਕਦੇ, ਤੁਹਾਡੇ ਘਰ ਦੇ ਕੋਲ ਕੋਈ ਪਾਰਕ ਨਹੀਂ ਹੈਗਾ, ਜਾਂ ਕੋਈ ਗਾਰਡਨ ਨਹੀਂ ਹੈਗਾ, ਤੁਸੀਂ ਆਪਣੇ ਘਰ ਦੇ ਵਿੱਚ ਰਹਿ ਕੇ, ਫੋਨ ਦੇ ਉੱਤੇ, ਟੀ ਵੀ ਦੇ ਉੱਤੇ, ਇੰਨੀਆਂ ਔਨਲਾਈਨ ਕਲਾਸਾਂ ਹੈਗੀਆਂ ਤੁਸੀਂ ਲਾਉ ਤੇ ਉਹ ਤੇ ਆਪਣੀ ਐਕਸਰਸਾਈਜ਼ ਕਰੋ, ਕਈ ਲੋਕਾਂ ਕੋਲ ਬਹਾਨਾ ਇਹ ਹੁੰਦਾ ਕਿ ਸਾਡੇ ਘਰ ਦੇ ਕੋਲ ਪਾਰਕ ਨਹੀਂ ਹੈਗਾ, ਸਾਡੇ ਘਰ ਦੇ ਕੋਲ ਕੋਈ ਗਾਰਡ, ਨਹੀਂ ਹੈਗਾ, ਅਗਰ ਕੁੱਛ ਹੁੰਦਾ ਫਿਰ ਉਹਨਾਂ ਦਾ ਬਹਾਨਾ ਨਹੀਂ ਹੁੰਦਾ ਹੈਗਾ, ਕੋਈ ਆਉਂਦਾ ਨੀ ਸਿਖਾਉਣ ਵਾਲਾ, ਸਾਨੂੰ ਤਾਂ ਆਉਂਦਾ ਨੀ ਜੀ ਅਸੀਂ ਕਿੱਥੋਂ ਕਰੀਏ, ਫਿਰ ਤੀਸਰਾ ਬੰਦਾ ਇਹ ਕਹਿ ਦਿੰਦਾ, ਕਿ ਜੀ ਜਿੱਥੇ ਜਾਉ ਕਲਾਸਾਂ ਦੇ ਪੈਸੇ ਲੱਗਦੇ ਆ, ਅੱਜ ਕੱਲ ਤਾਂ ਦੇਖੋ ਸਰਕਾਰ ਨੇ ਵੀ ਫ੍ਰਰੀ ਕਲਾਸਾਂ ਚਲਾਈਆਂ ਹੋਈਆਂ।
ਬਿਲਕੁਲ-ਬਿਲਕੁਲ। ਨਹੀਂ, ਆਪਣਾ ਇਹ ਹੈ ਨਾ ਕਿ ਬਈ ਅੱਜ ਅੱਜ ਕੱਲ ਦੇਖੋ ਸਰਕਾਰ ਵੀ ਕੁਛ ਆਪਣਾ ਕੁਛ ਵਧੀਆ ਕੰਮ ਕਰ ਰਹੀ ਹੈ, ਮੰਨ ਲਉ ਕੋਈ ਖਾਲੀ ਗਊਂਡ ਵਗੈਰਾ ਜੋ ਹੁੰਦਾ ਹੈ ਕੋਈ ਮੰਨ ਲਓ ਕਿ ਖਾਲੀ ਪ੍ਰੋਪਰਟੀ ਗਵਰਮੈਂਟ ਪ੍ਰੋਪਰਟੀ ਹੈ ਉੱਧਰ ਅੱਜ ਕੱਲ੍ਹ ਨਾ ਗੌਰਮੈਂਟ ਆਪਣਾ ਪਾਰਕਸ ਵਗੈਰਾ ਪਾਰਕਸ ਵਗੈਰਾ ਵਗੈਰਾ ਬਣਾ ਰਹੀ ਹੈ ਉਹਨਾਂ ਦੇ ਅੰਦਰ ਵੀ ਆਪਣਾ ਐਕਸਰਸਾਈਜ਼ ਵਗੈਰਾ ਦੀ ਨਾ ਜਿਹੜੀ ਮਸ਼ੀਨਿੰਗ ਵਗੈਰਾ ਲੱਗਦੀ ਹੈ ਜਿੰਮ ਦੀ ਮਸ਼ੀਨਿੰਗ ਰ ਆਪਣਾ ਬੱਚਿਆਂ ਲਈ ਝੂਲੇ ਵਗੈਰਾ ਲੱਗੇ ਦੇ ਆ ਬਸ ਇਹ ਹੀ ਹੈ ਨਾ ਕਿ ਬੱਚੇ ਅੱਛਾ ਜਾ ਕੇ ਇੱਕ ਵਾਰ ਆਪਣਾ ਟਰਾਈ ਤਾਂ ਕਰੇ ਮਤਲਬ ਜਾਏ ਤਾਂ ਸਹੀ ਆਪਣਾ ਬੰਦਾ ਹੁਣ ਘਰੋਂ ਬਾਹਰ ਨੀ ਨਿਕਲੂਗਾ ਅਗਰ ਧਿਆਨ ਨ ਫੋਨ ਚ ਤੇ ਉਹਨੂੰ ਪਤਾ ਕੀ ਹੋਏਗਾ ਮੇਰੇ ਘਰ ਦੇ ਲਾਗੇ ਪਾਰਕ ਆ ਮੈਂ ਆਪਣਾ ਜਾਂਦਾ ਵਾ ਕਿਉਂਕਿ ਅੱਜ ਕੱਲ੍ਹ ਦਾ ਦੇਖੋ ਜਿਹੜਾ ਯੂਥ ਹੈ ਨਾ ਮੇਰੇ ਖਿਆਲ ਤਾਂ ਦੇਖਿਆ ਜਾਏ ਘਰ ਹੀ ਬੈਠਾ ਰਹਿੰਦਾ ਹੈ ਗੇਮਸ ਵਗੈਰਾ ਖੇਡਦਾ ਰਹਿੰਦਾ ਹੈ ਉਹ ਔਨਲਾਈਨ, ਕਿਉਂਕਿ ਦੇਖੋ ਅੱਜ ਕੱਲ੍ਹ ਜਿਹੜੀ ਜਿਹੜੀ ਫਿਟਨੈਸ ਹੈ ਨਾ ਮੇਰੇ ਖਿਆਲ ਉਹ ਤਾਂ ਦੇਖਿਆ ਜਾਏ ਜਾਂ ਤਾਂ ਮੰਨ ਲਓ ਜਿਹੜਾ ਆਪਣਾ ਜਿੰਮ ਵਗੈਰਾ ਵਾਲੇ ਬੰਦੇ ਹੁੰਦੇ ਜਾਂ ਯੋਗਾ ਦੇ ਜਿਹੜੇ ਹੁੰਦੇ ਜਾਂ ਤੇ ਇਹ ਹੈ ਕਿ ਵੀ ਜਿਹੜੇ ਬਸ ਅੱਜ ਕੱਲ੍ਹ ਦੇ ਜਿਹੜੇ ਪਹਿਲਵਾਨ ਹੈਗੇ ਆ ਉਹਨਾਂ ਚ ਹੀ ਰਹਿ ਗਏ ਫਿਨਿਸ਼ ਵਗੈਰਾ ਬਾਕੀ ਤਾਂ ਤੁਸੀਂ ਆਪਣੇ ਹਰ ਚੌਥੇ ਉੱਥਾ ਬੰਦਾ ਦੇਖ ਲੋੋ ਤੁਹਾਨੂੰ ਉਹਦੇ ਫੈਟ-ਫੈਟ ਹੀ ਨਜ਼ਰ ਆਊਗਾ ਜਾਂ ਤਾਂ ਪੂਰਾ ਪੂਰਾ ਪਤਲਾ ਨਜ਼ਰ ਆਏਗਾ ਸਕੈਲੇਟਨ ਵਰਗਾ ਜਾਂ ਤਾਂ ਇਹ ਕਿ ਬ ਹਾਂਜੀ ਪੂਰਾ ਫੈਟ ਹੋਊਗਾ ਆਪਣੀ ਟੋਡ ਤੋਂਦਬਾਰ ਆਊ ਹੋਏਗੀ
ਹੂੰ, ਪਤਾ ਕੀ ਗੱਲ ਹੈਗੀ ਹੈ? ਕਈਆਂ ਨੂੰ ਆਦਤ ਹੈਗੀ ਹੈ ਕਿ ਉਹ ਸਿਰਫ਼ ਮੋਬਾਈਲਾਂ-ਮੋਬਾਈਲਾਂ ਤੇ ਜਾਂਦੇ ਹੈ।
ਹਾਂਜੀ-ਹਾਂਜੀ। ਜੀ ਬਿਲਕੁਲ-ਬਿਲਕੁਲ।
ਇਹ ਹੈਗਾ ਕਿ ਅਸੀਂ ਸਾਰਾ ਦਿਨ ਬਸ ਮੋਬਾਇਲ ਕਰੀਏ ਅਸੀਂ ਹੋਰ ਕੁਛ ਨਾ ਕਰੀਏ ਅਸੀਂ ਜਿੱਥੇ ਜਾਈਏ ਸਕੂਟਰ ਤੇ ਜਾਈਏ ਜਿੱਥੇ ਜਾਈਏ ਗੱਡੀ ਗੱਡੀਆਂ ਚ ਜਾਈਏ ਜਿੱਥੇ ਜਾਈਏ ਐਕਟੀਵਾ ਤੇ ਜਾਈਏ। ਹਨਾ ਅਗਰ ਤੁਸੀਂ ਇਹੀ ਤੁਰ ਕੇ ਜਾਓ ਮੈਂ ਕਹਿੰਦੀ ਹਾਂ ਜ਼ਿਆਦਾ ਨਹੀਂ ਸੀ ਜਾਂ ਸਾਈਕਲ ਦੀ ਵਰਤੋਂ ਕਰੋ ਤੁਹਾਡਾ ਉਹਦੇ ਨਾਲ ਵੀ ਦੇਖੋ ਐਕਸਰਸਾਈਜ਼ ਹੋਏਗੀ ਵਰਜਿਸ਼ ਤੁਹਾਡੀ ਉਹਦੇ ਨਾਲ ਵੀ ਹੋ ਜਾਏਗੀ ਅਗਰ ਤੁਸੀਂ ਕਹੋ ਕਿ ਅਸੀਂ ਕੁੱਛ ਵੀ ਨੀ ਕਰਨਾ ਘਰੋਂ ਆਪਾਂ ਸਕੂਟਰ ਤੇ ਬੈਠੇ ਹਾਂ ਜਿੱਥੇ ਜਾਣਾ ਉੱਥੇ ਸਕੂਟਰ ਤੇ ਉਤਰੀਏ ਕਿ ਤੁਹਾਡੇ ਕੋਲ ਮੈਂ ਕਹਿੰਦੀ ਹਾਂ ਨਹੀਂ ਟਮ ਹੈ ਮੰਨ ਲਿਆ ਅੱਜ ਕੱਲ੍ਹ ਸਭ ਦੇ ਕੋਲ ਟਾਈਮ ਨਹੀਂ ਹੈ ਘੱਟੋ ਘੱਟ ਤੁਸੀਂ ਆਪਣਾ ਪੈਦਲ ਦਾ ਬਣਾ ਲਓ ਜਾਂ ਆਪਣਾ ਸਾਈਕਲ ਦਾ ਬਣਾ ਲੋ ਕਿ ਕੁਛ ਨਾ, ਕੁਛ ਤਾਂ ਤੁਸੀਂ ਆਪਣੇ ਆਪ ਨੂੰ ਬਦਲੋ ਕੀ ਤੁਹਾਡੀ ਐਕਸਰਸਾਈਜ਼ ਵੀ ਹੋ ਜਾਏ ਤੇ ਤੁਹਾਡਾ ਕੰਮ ਵੀ ਨਾ ਰੁਕੇ
ਬਿਲਕੁਲ, ਬਿਲਕੁਲ।
ਕੋਈ ਫ਼ਰਕ ਨਹੀਂ ਪੈਂਦਾ ਤੁਸੀਂ ਜੋ ਕਰਨਾ ਆਪਣੇ ਸਰੀਰ ਲਈ ਕਰਨਾ ਹੈ। ਕਿਸੇ ਲਈ ਨਹੀਂ ਕਰਨਾ ਔਰ ਇੱਕ ਸਰੀਰ ਤੰਦਰੁਸਤ ਹੋਏਗਾ। ਤੇ ਸਭ ਕੁਛ ਚੰਗਾ ਲੱਗੇਗਾ। ਅਗਰ ਸਰੀਰ ਤੰਦਰੁਸਤ ਨਹੀਂ ਹੈਗਾ ।ਤੇ ਕੁਛ ਵੀ ਚੰਗਾ ਨਹੀਂ ਲੱਗਦਾ
ਮੰਨ ਲਓ ਇੱਕ ਮੰਨ ਲਓ ਮੈਂ ਵੀ ਮਤਲਬ ਆਪਣਾ ਸ਼ਛੂਟ ਛੱਟੀਆਂ ਵਗੈਰਾ ਚ ਨਾ ਮਤਲਬ ਕਲੇਜ ਵਗੈਰਾ ਦੀਆਂ ਛੁੱਟੀਆਂ ਪਈਆਂ ਸੀ ਆਪਣਾ ਮੈਂ ਵੀ ਮੰਨਲਓ ਆਪਣਾ ਗੈਟ ਮੋਰਨਿੰਗ ਮਤਲਬ ਮਤਲਬ ਸਵੇਰੇ ਦੌੜ ਮਾਰਨ ਜਿਹੜੇ ਜਾਂਦੇ ਨਾ ਮੈਂ ਵੀ ਦੌੜ ਮਾਰਨ ਗਿਆ ਸੀ ਮਤਲਬ ਉਹ ਉੱਧਰ ਇਹੀ ਆ ਕਿ ਬਈ ਕੋਈ ਵੀ ਆਪਣਾ ਨਿਊ ਜਨਰੇਸ਼ਨ ਦਾ ਕੋਈ ਵੀ ਮੰਨ ਲਓ ਕੋਈ ਵੀ ਯੰਗਰ ਬੋਏ ਨੀ ਹੈਗਾ ਸੀ ਉੱਧਰ ਮੈਂ ਦੇਖਿਆ ਕਿ ਬਈ ਥੋੜੇ ਬਹੁਤੇ ਲੋਕ ਮਤਲਬ ਜਿਹੜੇ ਆ ਸਵੇਰੇ ਸਵੇਰੇ ਵਧੀਆ ਦੌੜ ਮਾਰ ਰਿਹਾ ਉਹ ਵੀ ਮਤਲਬ ਪੁਰਾਣੇ ਟਾਈਮ ਦੇ ਬੰਦੇ ਸੀ ਸੀ ਆਪਣਾ ਓਲਡ ਏਜ ਦੇ ਉਹਨਾਂ ਨੂੰ ਪਤਾ ਪਤਾ ਹੈ ਕਿ ਬਈ ਹਾਂ ਸਵੇਰੇ, ਸਵੇਰੇ ਦੌੜ ਮਨ ਲਾਇਆ ਕਿ ਵੀ ਸਾਨੂੰ ਆਕਸੀਜਨ ਵਧੀਆ ਮਿਲੂਗੀ। ਨੈਚੁਰਲ ਹਵਾ ਲੱਗੀ। ਬਹੁਤ ਨੂੰ ਜਿ ਬੋਡੀ ਦੀ ਗਰੋਥ ਵੀ ਵਧੀਆ ਹੋ ਗਗੀ ਉਹਨੂੰ ਮਤਲਬ ਅਗਰ ਦੇਖੋ ਆਕਸੀਜਨ ਸਾਨੂੰ ਸਵੇਰੇ, ਸਵੇਰੇ ਆਪਣਾ ਹੈਲਦੀ ਮਿਲੂਗੀ ਕਿਉਂਕਿ ਦੇਖੋ ਸਵੇਰੇ ਸਵੇਰੇ ਪੋਲਿਊਸ਼ਨ ਬਹੁਤ ਘੱਟ ਹੁੰਦਾ ਕਿਉਂਕਿ ਨਾ ਕੋਈ ਵ ਵਗੈਰਾ ਚੱਲਿਆ ਹੁੰਦਾ ਸਵੇਰੇ, ਸਵੇਰੇ ਸਾਢੇ ਪੰਜ ਦੇ ਸਾਢੇ ਚਾਰ ਵਜੇ ਟਾਈਮ ਨਾ ਕੋਈ ਫੈਕਟਰੀ ਵਗੈਰਾ ਓਪਨ ਹੋਈ ਹੁੰਦੀ
ਹਮ।
ਧੂੰਆਂ ਵਗੈਰਾ ਆਉਂਦਾ ਹੈ। ਨਾ ਕੋਈ ਵਹੀਕਲ ਵਗੈਰਾ। ਚਲਿਆ ਹੁੰਦਾ ਇਹ ਆ ਕਿ ਬਈ ਜਾਂ ਆਪਾਂ ਇੱਕ ਬੰਦਾ ਰੂਟੀਨ ਬਣਾ ਲੈਂਣਾ ਕਿ ਵੀ ਜਾਂ ਤੇ ਹਾਂ ਦੌੜ ਵਗੈਰਾ ਹੀ ਮਾਰ ਲਏ ਜਾਂ ਜਿੰਮ ਵਗੈਰਾ ਚੱਲ ਜੇ।
ਬਿਲਕੁਲ -ਬਿਲਕੁਲ ਦੇਖੋ ਮੈਂ ਤਾਂ ਆਪ ਇਹ ਕਹਿੰਨੀ ਹ ਕਿ ਜਿੰਮ ਵਗੈਰਾ ਜਾਣ ਨਾਲੋਂ ਕਿ ਬੰਦਾ ਆਪਣੇ ਆਪ ਜੋ ਕਰਦਾ ਹੈ ਨਾ ਉਹ ਜ਼ਿਆਦਾ ਵਧੀਆ। ਕੀ ਤੁਸੀਂ ਇੱਕ ਨ ਨ ਮਤਲਬ ਇੱਕ ਨੈਚੁਰਲ ਚੀਜ਼ ਕਰਨੀ ਤੇ ਇੱਕ ਤੁਸੀਂ ਇੱਕ ਡੁਬਲੀ। ਚੀਜ਼ ਕਰਨੀ ਹਨਾ ਉਹਦਾ ਫਰਕ ਕਿ ਅਗਰ ਤੁਸੀਂ ਨੇ ਅਹ ਨੇ ਵਾਤਾਵਰਨ ਦੇ ਤੁਸੀਂ ਕਰੀਬ ਚਾਹਓਗੇ ਤਾਂ ਉਹਦੇ ਨਾਲ ਤੁਹਾਨੂੰ ਸਭ ਕੁੱਛ ਮਿਲੇਗਾ ਦੇਖੋ ਸਵੇਰੇ ਚਿੜੀਆਂ ਦੀਆਂ ਆਵਾਜ਼। ਣਗੀਆਂ ਤੁਹਾਨੂੰ ਤਾਜ਼ੀ ਹਵਾ ਹੋਏਗੀ। ਘਾਸ ਦੇ ਉੱਤੇ ਤੁਸੀਂ ਤੁਰੋ। ਸਾਡੀ ਅੱਖਾਂ ਦੀ ਰੋਸ਼ਨੀ। ਦਾ ਫ਼ਰਕ ਪਏਗਾ। ਬੜੀਆਂ ਚੀਜ਼ਾਂ ਹੈਗੀਆਂ ਕਿ ਤੁਸੀਂ ਆਪਣੇ ਆਪ ਨੂੰ ਇੱਕ ਕਹਿੰਦੇ ਆ ਨਾ ਧਰਤੀ ਦੇ ਨਾਲ ਅਟੈ ਟੱਚ ਕਰਕੇ ਤਾਂ ਦੇਖੋ ਕਿ ਤੁਹਾਨੂੰ ਕੀ ਦੇ ਰਹੀ ਏ? ਬਟ ਅੱਜ ਕੱਲ ਤਾਂ ਸਭ ਨੂੰ ਇ ਹੈ ਜੀ ਤਿਆਰ ਹੋਵੋ ਕੱਪੜੇ ਪਾਓ ਜਿੰਮ ਚ। ਜਾਓ
ਹਾਂਜੀ ਹਾਂਜੀ ਨਹੀਂ ਆਪਣਾ ਅੱਜ ਕੱਲ ਇਹ ਵੀ ਏ ਨਾ ਅੱਜ ਕੱਲ ਇਹ ਵੀ ਹੈ ਕਿ ਬ ਆਪਣਾ ਦੇਖੋ ਜਿਹੜਾ ਮੰਨ ਲਓ ਬੰਦੇ ਆਪਣਾ ਫੋਨ ਵਗੈਰਾ ਯੂਜ ਕਰਦੇ ਆ ਸੋਸ਼ਲ ਮੀਡੀਆ ਵਗੈਰਾ ਉਹਨਾਂ ਤੇ ਵੀ ਕੁਛ ਇਨਫਲਐਸਰ ਹੈਗੇ ਆ ਜਿਹੜਾ ਫਿਟਨਸ ਦੇ ਅਕੋਰਡਿੰਗ ਦੱਸ। ਜ ਮੰਨ ਲਓ ਉਹ ਜਿੰਮ ਵਗੈਰਾ ਨਹੀਂ ਜਾਂਦੇ ਆਪਣਾ ਘਰ ਵਗੈਰਾ ਹੀ ਆਪਣੇ ਕੁਸ਼ਪ ਵਗੈਰਾ ਡੰਡ ਵਗੈਰਾ ਆਪਣਾ। ਰਨਿੰਗ ਵਗੈਰਾ ਕਰਦੇ ਹੈ ਉਹ ਵੀ ਤਾਂ ਸਵੇਰੇ ਸਵੇਰੇ ਉੱਠ ਕੇ ਜਾਂਦੇ ਹੈ ਜਾਂ ਤਾਂ ਯੂਥ ਉਹਨੂੰ ਫੋਲੋ ਉਹਨਾਂ ਨੂੰ ਫੋਲੋ ਕਰੇ। ਉਹਨਾਂ ਨੂੰ ਨਹੀਂੀ ਕਰਨਾ ਬਾਈ ਇਹਨਾਂ ਨੇ ਤਾਂ ਉਹਨਾਂ ਨੂੰ ਕਰਨਾ ਹੈ ਜਿਹੜੇ ਦੇਖੋ ਫੂਡ। ਜਿਹੜੇ ਫੂਡ ਬਲੋਗਰ ਹੁੰਦੇ ਆ ਜਾਂ ਕੋਈ ਨਸ਼ੇ ਦਾ ਵਲੋਂ। ਹੋਗਰ ਹੋ ਗਿਆ।। ਮੰਨ ਲਓ ਉਹਨੇ ਅੱਜ ਕੱਲ ਤਾਂ ਦੇਖੋ ਤੁਹਾਨੂੰ ਸੋਸ਼ਲ ਮੀਡੀਆ। ਇਹ ਵੀ ਇੰਜ ਚੰਗੀਆਂ ਚੀਜ਼ਾਂ ਵੀ ਮਿਲ ਜਾਣਗੀਆਂ ਤੇ ਗੰਦੀਆਂ ਵੀ ਮਿਲ ਜਾਣਗੀਆਂ। ਬਸ ਆਹ ਤੁਸੀਂ ਜਿਹੜੀ ਦੇਖਣਾ ਜਿਵੇਂ ਤੁਹਾਡਾ ਇੰਟਰਸਟ ਹੈ ਦੇਖੋ ਬੰਦਾ ਉਹੀ ਲਾਈਕ ਕਰੂਗਾ। ਜਿਹੜੀ ਚੀਜ਼ ਤੁਸੀਂ ਲਾਈਕ ਕਰੋਗੇ ਉਹੀ ਬਾਰ- ਬਾਰ ਤੁਹਾਡੇ ਸਕੋਲਿੰਗ ਕਰਦੇ ਹੋਏ ਤੁਹਾਨੂੰ ਘੁੰਮ ਕੇ ਮਿਲੂਗੀ ਜ਼ਰੂਰ।
ਬਿਲਕੁਲ, ਕਿਉਂਕਿ ਗੂਗਲ ਤੁਹਾਡਾ ਫਲੋ ਅਪ ਲੈ ਲੈਂਦਾ ਨਾ ਫੋਲੋ ਅਪ ਲੈ ਲੈਂਦਾ ਤੁਸੀਂ ਕਿਸ ਚੀਜ਼ ਨੂੰ ਪਸੰਦ ਕਰ ਰਹੇ ਹੋ। ਉਹੀ ਚੀਜ਼ ਬਾਰ- ਬਾਰ ਸ਼ੋਅ ਕਰੇਗਾ। ਅਗਰ ਤੁਸੀਂ ਕਿਸੇ ਵੀ ਵੈਬਸਾਈਟ ਤੇ ਅਗਰ ਤੁਸੀਂ ਇਕ ਟੀ- ਸ਼ਰਟ ਸਰਚ ਕਰ ਦਿਓ। ਤੁਹਾਨੂੰ ਦੇਖਣਾ ਬਾਰ- ਬਾਰ ਹਰ ਜਗ੍ਹਾ ਤੇ ਤੁਹਾਨੂੰ ਟੀ-ਸ਼ਰ ਛੇਡਸੀ ਨਜ਼ਰ ਆਣਗੀਆਂ ਕਿਉਂਕਿ ਉਹਨੇ ਦੇਖ ਲਿਆ ਕਿ ਤੁਸੀਂ ਇਹ ਚੀਜ਼ ਲੱਭ ਰਹੇ ਹੋ?
ਬਿਲਕੁਲ- ਬਿਲਕੁਲ, ਹਾਂਜੀ- ਹਾਂਜੀ ਬਿਲਕੁਲ ਉਹੀ ਤਾਂ ਦੇਖੋ ਅਗਰ ਟੈਕਨੋਲੋਜੀ ਇੰਨਾ ਹਾਈ ਹੋ ਸਕਦੀ ਹੈ ਤੇ ਫੇਰ ਬੰਦਿਆਂ ਨੂੰ ਵੀ ਤਾਂ ਆਪਣਾ ਕੁਛ ਕਰਨਾ ਚਾਹੀਦਾ ਨਾ ਉਹ ਬਹੀ ਤੇ ਹੈ ਨੀ ਬ ਘਰ ਬੈਠੇ ਬਸ ਫੋਨ ਹੀ ਚਲਾ ਲਿਆ ਆਪਣਾ ਪੁਰਾਣੇ ਜਿਹੜੇ ਬੰਦੇ ਸੀ ਉਹਨਾਂ ਨਾਲ ਫਿਟਨੈਸ ਦੇ ਵੱਲ ਜ਼ਿਆਦਾ ਧਿਆਨ ਸੀ, ਕਿਉਂਕਿ ਹਾਂਜੀ ਖੁਰਾਕ ਦੇ ਵੱਲ
ਹੂੰ ਤੇ ਦੇਖੋ ਉਹਨਾਂ ਦਾ ਦੀ ਬੋਡੀ ਉਹਨਾਂ ਦਾ ਸਰੀਰ ਤੇ ਸਾਡਾ ਸ਼ਰੀਰ ਦੇਖਲੋ, ਅਸੀਂ ਇੰਨਾ ਕੰਮ ਨੀ ਕਰ ਸਕਦੇ ਜਿੰਨਾ ਉਹ ਕਰ ਸਕਦੇ ਸੀ।
ਬਿਲਕੁਲ- ਬਿਲਕੁਲ ਅੱਜ ਤੁਸੀਂ ਮੰਨ ਲਓ, ਬਿਲਕੁਲ
ਚਿਟੇ ਹੋਣੇ ਸ਼ੁਰੂ ਹੋ ਗਏ ਅੱਜ ਕੱਲ ਤੁਸੀਂ ਦੇਖੋ ਪਹਿਲਾਂ ਹੀ ਸਾਹ ਫੁੱਲਣਾ ਸ਼ੁਰੂ ਹੋ ਗਿਆ। ਉਹ ਲੋਕ ਹੁਣ ਵੀ ਕੰਮ ਕਰਦੇ ਐ।
ਹਾਂਜੀ-ਹਾਂਜੀ ਕਿਉਂਕਿ ਦੇਖੋ ਪੁਰਾਣੀ ਖੁਰਾਕਾਂ ਖਾਈ ਹੁੰਦੀ ਆ ਅੱਜ-ਕੱਲ ਤਾਂ ਇਹ ਐ ਕਿ ਵੀ ਜਿਹੜੀ ਮੰਨ ਲਓ ਤੁਸੀਂ ਬਾਜ਼ਾਰ ਸਮਾਨ ਲੈਣ ਜਾਓਗੇ ਤੁਹਾਨੂੰ ਅੱਦ ਦਾਂ ਤੇ ਬਿਲਕੁਲ ਕੁਲ ਨਕਲੀ ਮਿਲੂਗਾ। ਫੇਕ ਮਿਲੂਗਾ। ਪਤਾ ਨੀ ਕੀ-ਕੀ ਮਿਕਸ ਕੀਤਾ ਹੁੰਦਾ ਦੇਖੋ ਓਰੀਜਨਲ ਚੀਜ਼ ਤਾਂ ਹਾਂਜੀ- ਹਾਂਜੀ, ਅੱਜ-ਕੱਲ ਦੇ ਟੈਮ ਕਿਉਂਕਿ ਹਰ ਕੋਈ ਬੰਦਾ ਚਾਂਹਦਾ ਏ ਕਿ ਬਈ ਹਾਂਜੀ- ਹਾਂਜੀ ਹਰ ਕੋਈ ਚਾਂਹਦਾ ਹੈ ਮੇਰਾ ਪ੍ਰਫ ਫਿਟ ਹੋਏ ਮੈਂ ਵੀ ਅਮੀਰ ਹੋ ਜਾਂ ਛੇਤੀ। ਇਹ ਤਾਂ ਹੈ ਉਹ ਸੋਚਦਾ ਨੀ ਕਿ ਬਈ ਦੂਜੇ ਬੰਦਿਆਂ ਨਾਲ ਕੀ ਨੁਕਸਾਨ ਮਿਲੂਗਾ।
ਹਹ ਉਹ ਇਨਸਾਨ ਨੂੰ ਇਨਸਾਨ ਨ ਨਾ ਸਮਝ ਰਿਹਾ ਉਹ ਇੱਕ ਬਸ ਇਹੀ ਸੋਚ ਰਿਹਾ ਕਿ ਪੈਸਾ ਕਮਾਉਣ ਦਾ ਜ਼ਰੀਆ। ਜੋ ਮਰਦਾ ਮਰੇ ਜੋ ਜੀਂਦਾ ਜੀਏ। ਬਸ ਅਸੀਂ ਆਪਣਾ ਕੰਮ ਕਰੀਏ ਚਲੋ ਬਹੁਤ ਵਧੀਆ ਲੱਗਿਆ ਤੁੂੰ ਤੁਹਾਡੇ ਨਾਲ ਗੱਲ ਕਰਕੇ
ਹਾਂਜੀ ਹਾਂ ਸਤਿ ਸ੍ਰੀ ਅਕਾਲ ਜੀ ਮੈਨੂੰ ਵੀ ਬੋਲ ਲ ਸਤਿ ਸ਼੍ਰੀ ਅਕਾਲ। ਕੀ?